ਹੈਲੋ,
ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ,
ਹੋਰ, ਕਿਵੇਂ ਔ?
ਵਧੀਆ ਜੀ ਵਧੀਆ, ਤੁਸੀ ਸੁਣਾਓ?
ਮੈਂ ਵੀ ਵਧੀਆ ਹੋਰ ਬੱਚੇ ਸੁਣਾਓ ਬੱਚੇ ਠੀਕ ਨੇ?
ਬੱਚੇ ਸਭ ਵਧੀਆ, ਤੁਸੀਂ ਸੁਣਾਓ?
ਆ ਰੀ ਮੇਰੀ ਆਵਾਜ਼ ਤੁਹਾਨੂੰ?
ਹਾਂਜੀ ਆ ਰੀ ਐ,
ਹਾਂਜੀ ਹਾਂਜੀ ਮੈਂ ਕਿਹਾ ਬੱਚੇ ਠੀਕ ਨੇ ਤੁਹਾਡੇ?
ਬੱਚੇ ਵਧੀਆ ਨੇ,
ਹੂੰ ਹੋਰ ਕੀ ਕਰਦੇ ਪਏ ਔ?
ਹੋਰ ਕੁਛ ਨੀ,
ਹੂੰ,
ਬਸ ਬੈਠੇ ਸੀ,
ਅੱਛਾ ਫ੍ਰੀ ਓ?
ਹਾਂਜੀ, ਬਸ ਬੱਚਿਆਂ ਨੂੰ ਤਿਆਰ ਕਰਨ ਲੱਗੀ ਸੀ, ਉਹ ਜਾਣ ਵਾਸਤੇ ਕਹਿ ਰਹੇ ਸੀ ਤੇ ਮੈਨ ਕਿਹਾ ਜਾਂਦੇ ਆ,
ਅੱਛਾ ਘੁੰਮਣ ਚੱਲੇ ਔ?
ਹਾਂਜੀ ਇਹਨਾਂ ਦੀ ਭੂਆ ਵੱਲ ਚੱਲੇ ਸੀ ਜਰਾ,
ਅੱਛਾ ਲੋਕਲ ਈ ਨੇ ਪੂਆ ਇਹਨਾਂ ਦੀ?
ਹਾਂਜੀ-ਹਾਂਜੀ,
ਹਾਂ ਨਹੀਂ ਸਈ ਐ। ਘੁੰਮ ਲੈਂਦਾ ਬੱਚਾ ਥੋੜਾ ਮੂਡ ਫਰੈਸ਼ ਹੋ ਜਾਂਦਾ ਵੇ, ਨਾਲੇ ਸ਼ਾਮ ਦਾ ਟਾਈਮ ਐ, ਹੂੰ ਤੇ ਉਹ ਆਏ ਨੀ ਰਹਿਣ, ਛੁੱਟੀਆਂ ਵਿੱਚ
ਕੋਣ?
ਤੁਹਾਡੇ ਨਾਲ ਆਨੰਦ
ਉਹ ਤੇ ਆਦੇ ਰਹਿੰਦੇ ਨੇ ਲੋਕਲ ਈ ਰਹਿੰਦੇ ਨੇ ਹਫ਼ਤੇ ਚ ਇੱਕ ਦੋ ਚ, ਲੱਗ ਈ ਜਾਂਦੇ ਨੇ ਉਹਨਾਂ ਦੇ
ਅੱਛਾ-ਅੱਛਾ,
ਇੱਕ ਗਲੀ ਪਾਰ ਕਰਕੇ ਅਗਲੀ ਗਲੀ ਚ ਰਹਿੰਦੇ ਨੇ ਜਿਹੜੇ,
ਅੱਛਾ ਇਹ ਵੀ ਸਈ ਐ ਫੇਰ ਤੇ,
ਹਾਂ ਉਹ ਤੇ ਹੈ ਕੱਲ ਪਰਸੋਂ ਈ ਤੇ ਗਏ ਨੀ,
ਅੱਛਾ-ਅੱਛਾ ਹਾਂ ਫਿਰ ਕੀ ਰਹਿਣਾ ਵਾ ਮੈਂ ਐਵੇਂ ਚੱਕਰ ਲਗਾ ਲੋ,
ਉਹ ਤੇ ਮਹੀਨੇ ਚ ਚਾਰ ਚੱਕਰ ਲੱਗ ਜਾਂਦੇ ਉਹਨਾਂ ਦੇ ਪੰਜ,
ਹੂੰ ਨਈ ਠੀਕ ਐ।
ਚਾਰ ਦਿਨ ਇੱਧਰ ਤੇ ਪੰਜ ਦਿਨ ਉੱਧਰ ਹੁੰਦੇ ਨੇ,
ਸਈ ਐ, ਬੱਚੇ ਵੀ ਖੁਸ਼ ਹੋ ਜਾਂ, ਦੇ ਨਾ ਮਿਲ ਕੇ ਬੱਚਿਆਂ ਦਾ ਵੀ ਟਾਈਮ ਪਾਸ ਹੋ ਜਾਂਦਾ।
ਹੂੰ-ਹੂੰ ਐ ਤੇ ਹੈ ਈ ਐ।
ਹਾਂਜੀ ਮੈਂ ਪੁੱਛ ਰੀ ਸੀ ਤੁਹਾਡੇ ਕੋਲੋ ਕੀ ਤੁਸੀਂ ਨਾ ਸੂਟ ਫੋਟੋ ਦੇਖੀ ਸੀ ਮੈਂ ਤੁਹਾਡੇ ਤੋਂ ਪਾਈ ਹੋਈ ਸੀ ਤੇ ਸੂਟ ਬੜਾ ਸੋਹਣਾ ਲੱਗ ਰਿਹਾ ਸੀ ਤੁਹਾਡਾ,
ਅੱਛਾ, ਅੱਛਾ, ਅੱਛਾ ਜੀ ਧੰਨਵਾਦ।
ਹਾਂਜੀ ਬਿਲਕੁਲ ਮੈਂ ਕਿਹਾ ਪੁੱਛਾਂਗੀ ਵੀ ਤੁਸੀਂ ਕਿੱਥੋਂ ਲੈ ਕੇ ਆਏ ਹੋ।
ਮੈਂ ਇੱਥੋਂ ਹੀ ਲਿੱਤਾ ਸੀ ਆਪਣੇ ਸ਼ਹਿਰ ਚੋ ਹੀ
ਅੱਛਾ, ਅੱਛਾ। ਨਹੀ ਉਹਦਾ ਨਾ ਮੈਨੂੰ ਮਤਲਬ ਦੇਖ ਕੇ ਇੱਕਦਮ ਪਸੰਦ ਆ ਗਿਆ। ਹਮ ਕੋਟਨ ਸੀ ਨਾ ਉਹ।
ਹਾਂਜੀ ਕੋਟਨ ਦਾ ਸੂਟ ਸੀਓ।
ਹਾਂ ਬੜਾ ਸੋਹਣਾ ਲੱਗਦਾ ਪਿਆ ਸੀ, ਮੈਨੂੰ ਇੱਕ ਵਾਰ ਨਾ ਫੋਟੋ ਸ਼ੇਅਰ ਕਰਨਾ।
ਹਾਂ-ਹਾਂ ਜ਼ਰੂਰ ਕਰਾਗੀ।
ਹਾਂ ਮੈਂ ਵੀ ਦੇਖਾਂਗੀ ਮਤਲਬ ਮੈਨੂੰ।
ਨਾ।
ਹਾਂਜੀ- ਹਾਂਜੀ।
ਲੋਕਲ ਮਾਰਕੀਟ ਤੋਂ ਲੈਂਦੇ ਉਹ ਆਪਣੇ ਉੱਧਰ ਹੀ।
ਲੋਕਲ ਮਾਰਕੀਟ ਤੋਂ ਹੀ ਲੈਂਦੀ ਆਂ ਮੈਂ ਤੇ।
ਅੱਛਾ
ਮੈ ਇੱਕ ਤੇ ਕੁਛ ਹਾਂ ਤੁਹਾਡਾ ਸੂਟ ਬਨਿਆ ਵੀ ਬਹੁਤ ਸੋਹਣਾ ਸੀ ਜੋ ਡਿਜ਼ਾਇਨ ਤੁਹਾਡੀੇ ਟੇਲਰ ਨੇ ਪਾਏ ਨੇ ਨਾ ਉਹ ਵੀ ਮੈਨੂੰ ਬੜਾ ਸੋਹਣਾ ਲੱਗਿਆ ਤੁਸੀਂ ਮੈਨੂੰ ਭੇਜ ਨਾ ਫੇਿਰ ਫੋਟੋ ਤੇ ਮੈਂ ਵੀ ਉਵੇਂ ਦਾ ਹੀ ਬਣਵਾ ਲਾਂਗੀ
ਹਾਂਜੀ ਜ਼ਰੂਰ ਭੇਜਾਂਗੀ ਮੈਂ ਜ਼ਰੂਰ
ਹਮ ਬਟੀਕ ਕੀ ਖੁੱਦ ਸਟਿਚਿੰਗ ਕਰਦੇਓ ਕੀ ਬਜ਼ਾਰੋਂ
ਨਹੀਂ ਨਹੀਂ ਮੈਨੂੰ ਤੇ ਨਹੀਂ ਆਉਂਦੀ ਸਟਿਚਿੰਗ ਕਰਨੀ ਮੈਂ ਬਾਜ਼ਾਰੋਂ ਹੀ ਕਰਵਾਉਦੀ ਹਾਂ
ਅੱਛਾ
ਇੱਥੇ ਮੁਸਲਿਮ ਟੇਲਰ ਹੁੰਦੇ ਨਾ ਉਹ ਸਟਿਚਿੰਗ ਕਰਦੇ ਨੇ
ਹਾਂ ਉਹਨਾਂ ਦੇ ਤੇ ਉਹ ਤੇ ਪਾਕਿਸਤਾਨੀ ਸੂਟ ਵੀ ਬਹੁਤ ਅੱਛੇ ਸਿਲਾਈ ਕਰਦੇ ਉਹੇ
ਉਹਨਾਂ ਦੀ ਸਿਲਾਈ ਬਹੁਤ ਅੱਛੀ ਹੁੰਦੀ ਉਹਨਾਂ ਦੀ ਫਿਟਿੰਗ ਬਹੁਤ ਅੱਛੀ ਆਉਂਦੀ ਹੈ ਬਿਲਕੁਲ ਇੱਕਮ ਬਾਜ਼ਾਰੀ ਵਰਗੀ ਫਿਟਿੰਗ ਆਉਂਦੀ ਹੈ
ਅੱਛਾ ਤੇ ਕੀ
ਸਿਲਵਾਓ ਤੇ ਉਹਨਾਂ ਦੀ ਫਿਟਿੰਗ ਅਜੀਬ ਜਿਹੀ ਆਏਗੀ ਆ ਉੱਪਰ ਥੱਲੇ ਉਹਨਾਂ ਦਾ ਹੋਏਗਾ ਕਦੀ ਅਹ ਮੋਢਾ ਥੱਲੇ ਨੂੰ ਜਾ ਰਿਹਾ ਹੁੰਦਾ ਕਦੀ ਕਿਤੇ ਜਾ ਰਿਹਾ ਹੁੰਦਾ
ਹਾਂ ਇਹ ਤੇ ਹੈਏ ਬਿਲਕੁਲ
ਲੇਡੀਜ਼ ਜੈਂਟਸ ਟੇਲਰ ਜਿਹੜੇ ਹੁੰਦੇੇ ਸੁਸਲਿਮ ਉਹ ਬਹੁਤ ਅੱਛੇ ਸੂਟ ਸੀਦੇ ਉਹਨਾਂ ਦੀ ਫਿਟਿੰਗ ਪੈਂਟ ਦੀ ਫਿਟਿੰਗ ਬਹੁਤ ਅੱਛੀ ਫਿਟਿੰਗ ਹੁੰਦੀ ਹੈ ਇਕਦਮ ਬਿਲਕੁਲ ਬਾਜ਼ਾਰੀ ਵਰਗੀ ਲੱਗਦੀ ਹੈ ਮਾਰਕੀਟ ਵਾਲੀ
ਤੇ ਸਹੀ ਸੀ ਵੈਸੇ ਸੂਟ ਬਨਾ ਮਨ ਰੀਜਨਲ ਸੂਟ ਲਿੱਤਾ ਹੁੰਦਾ ਵ ਉਹ ਸੂਟ ਦੀ ਫਿਰ ਫਿਟਿੰਗ ਨਾ ਆਏ ਤੇ ਫਿਰ ਪਾਉਣ ਦਾ ਵੀ ਦਿਲ ਨਹੀ ਕਰਦਾ ਮੇਰੇ ਇਧਰ ਤੇ ਟੇਲਰ ਹੈਗੇ ਨੇ ਨਾ ਸਵਾਉਦੇ ਕਈ ਵਾਰ ਤੇ ਫਿਟਿੰਗ ਆ ਜਾਂਦੀ ਹੈ ਕਈ ਵਾਰ ਤੇ ਟਟਿੰਗ ਹੀ ਨੀ ਆਉਂਦੀ ਉਹਨਾਂ ਦੀ ਮੈਨੂੰ ਵੀ ਬੜਾ ਪਰੇਸ਼ਾਨ ਹੋਣਾ ਪੈਂਦਾ।
ਹਾਂਜੀ-ਹਾਂਜੀ
ਹੋਰ।
ਹੋਰ ਵਧੀਆ।
ਹੋਰ ਕੀ-ਕੀ ਸ਼ੋਪਿੰਗ ਕਰਕੇ ਆਏ ਹੋ ਤੁਸੀਂ।
ਬਸ ਬੱਚੇਆਂ ਦੀਆਂ ਟੀ-ਸ਼ਰਟਾਂ ਹੀ ਖਰੀਦੀਆਂ ਸੀ।
ਅੱਛਾ। ਬੱਚੇਆਂ ਦਾ ਹੀ।
ਹੋਰ ਆਪਣੇ ਇੱਕ, ਦੋ ਟੋਪ ਲਏ ਜੀਨਸ ਪਾਉਣ ਵਾਸਤੇ। ਸਈ ਰੇਟ ਵਿੱਚ ਮਿਲ ਗਏ ਸੀ
ਟੋਪ ਕਹਿ ਰਹੇ ਹੋ?
ਹਾਂ ਜੀਨਸ ਪਾਣ ਵਾਲੇ ਮੈਂ ਜੀਨਸ ਤੇ ਪਾ ਲੈਣੀ ਆ ਨਾ ਟੋਪ ਵਗੈਰਾ ਓ ਕੰਫਰਟੇਬਲ ਰਹਿੰਦੇ ਨੇ ਗਰਮੀਆਂ ਵਿੱਚ ਸੂਟਾਂ ਨਾਲੋਂ
ਆ ਰਿਹਾ ਸੂਟ ਸੂਟ ਨਾਲ ਕੀ ਹੁੰਦੇ ਸੂਟ ਫਿਰ ਦੁਪੱਟਾ ਲੋ ਅਨਕਮਫਰਟੇਬਲ
ਉਹੀਹੋ ਨਾ ਮੇਰੇ ਕੋਲ ਤੇ ਪੈਂਦੇ ਨੀ ਹੈਗੇ ਗਰਮੀਆਂ ਦੇ ਵਿੱਚ ਸੂਟ
ਉਦੇ ਨਾਲ ਨਈ ਤੇ ਤੇ ਪਾਨ ਨੂੰ ਵੀ ਐਵੇਂ ਕਿ ਵੈਸੇ ਗਰਮੀ ਹੁੰਦੀ ਉੱਤੋਂ ਹੋਰ ਮਨ ਵੀ ਕਾਲਾ ਪੈਂਦਾ ਵੇ
ਉਹੀ ਤੇ ਮੈਨੂੰ ਤੇ ਸੂਟਾਂ ਤੋਂ ਅਲਕਤੀ ਹੋਣ ਲੱਗ ਗਈ ਜਦੋਂ ਦੀ ਮੈਂ ਜੀਨਸ ਟੋਪ ਪਾਣੇ ਸ਼ੁਰੂ ਕੀਤੇ ਨਾ ਮੈਂ ਸੂਟ ਪਾ ਹੀ ਨੀ ਸਕਦੀ
ਅੱਛਾ।
ਤੇ ਵਿਆਹ ਸ਼ਾਦੀਆਂ ਵਿੱਚ ਪਾਨੇ ਪੈ ਜਾਂਦੇ ਤੇ ਮੈਨੂੰ ਮੌਤ ਵਈ ਹੁੰਦੀ ਆ ਮੈਂ ਕਹਿਣੀ ਵਿਆਹ ਸ਼ਾਦੀ‌ ਤੇ ਪਾਰਟੀ ਵੀਅਰ ਓ ਹੋਣੀਆਂ ਚਾਹੀਦੀਆਂ ਵਾ
ਡ੍ਰੈਸਿਸ ਹਾਂ ਨਈ ਸਹੀ ਗੱਲ ਏ।
ਹੂੰ ਆਹੀ ਤਾਂ ਸਾਰੀ ਪ੍ਰੋਬਲਮ ਹੁੰਦੀ ਆ
ਹਾਂਜੀ।
ਮੈਂ ਸੂਟਾਂ ਵਿੱਚ ਦਿੱਕਤ ਹੁੰਦੀ ਨਾ ਫਿਰ ਦੁਪੱਟਿਆਂ ਦੀ
ਤੁਹਾਨੂੰ ਕੁੱਝ ਹੈਬਿਟ ਵੀ ਨੀ ਨਾ ਹੈਗੀ ਪਾਨ ਦੀ ਤੁਸੀਂ ਜਾਦਾ ਜੀਨਸ ਹੀ ਪਾ ਪਾਂਦੇ ਹੋ ਤੇ ਤੁਹਾਨੂੰ ਓ ਵੀ ਨੀ ਹੈਗੀ ਹਾਂ ਇਹ ਵੀ ਹੋ ਜਾਂਦਾ ਨਾ
ਮੈਨੂੰ ਫੇਰ ਓ ਥੋੜੀ ਜਿਹੀ ਹਾਂ ਜੀਨਸ ਅਲਾਊਡ ਤੇ ਟਰਾਊਜ਼ਰ ਹੀ ਪਾਨੇ ਆ ਟਰਾਊਜ਼ਰ
ਹਾਂ ਨਈ ਠੀਕ ਏ ਐ ਸਹੀ ਏ ਵਧੀਆ ਏ ਸਗੋਂ
ਹੋਰ ਟਰਾਊਜ਼ਰ ਦੇ ਨਾਲ ਥੋੜਾ ਕੰਫਰਟੇਬਲ ਸਕੂਲ 'ਚ ਬੱਚਿਆਂ ਦੇ ਨਾਲ ਵੀ ਰਹੀਦਾ ਵਾ
ਅਹ ਤੇ ਐ ਕਿ ਕਿੱਧਰ ਥੋੜਾ ਦੂਰ ਆ ਇੱਕ ਸਕੂਲ ਅ ਘਰ ਤੋਂ
ਨਈ ਨਈ ਲਾਗੇ ਹੀ ਆ ਜਿਆਦਾ ਦੂਰ ਨੀ ਹੈਗਾ
ਅੱਛਾ ਅੱਛਾ ਕੋਲ ਹੀ ਏ
ਹਾਂ ਵਾਕਿੰਗ ਡਿਸਟੈਂਸ ਵੀ ਆ ਪੈਦਲ ਵੀ ਚੱਲ ਜਾਂਦੇ ਆਂ ਸਕੂਟੀ ਤੇ ਵੀ ਚੱਲ ਜਾਣੀ ਆ।
ਅੱਛਾ ਨਈ ਏ ਤੇ ਸਹੀ ਆ ਫਿਰ ਬੱਚੇਆਂ ਬੱਚੇ ਕੋਈ ਹੋਰ ਸਕੂਲ ਪੜ੍ਹਦੇ ਨੇ ਕੇ ਇੱਕ ਹੀ ਸਕੂਲ
ਹਾਂ ਨਈ ਮੇਰਾ ਤੇ ਪਲੇਅ ਸਕੂਲ ਆ ਨਾ ਬੱਚੇ ਜੇੜੇ ਨੇ ਹਾਂ ਬੱਚੇ ਅਲੱਗ ਸਕੂਲ 'ਚ ਪੜ੍ਹਦੇ ਨੇ ਓ ਅਕੈਡਮੀ 'ਚ ਜਾਂਦੇ ਨੇ।
ਠੀਕ ਏ। ਤੇ ਕੀ ਪਲੇ ਵੇ ਹੀ ਨਰਸਰੀ ਵਗੈਰਾ ਹੈਗੀ ਹੈ ਕਿ ਬਸ ਪਲੇਵੇ ਹੀ ਏ।
ਨਹੀਂ ਨਰਸਰੀ ਐਲ ਕੇ ਜੀ ਯੂਕੇ ਜੀ।
ਅੱਛਾ, ਅੱਛਾ ਸਹੀ।
ਛੋਟੀ ਕਲਾਸਿਸ ਵਾਸੇ
ਬਾਕੀ ਇੰਡਾਗ੍ਰਾਂਟ ਹੋ ਗਿਆ ਸਕੂਲ ਤੁਹਾਡਾ।
ਹਾ ਕਿੰਡਰ ਗਾਰਡਨ।
ਚਲ।
ਹਾ।
ਤੁਹਾਡਾ ਵੀ ਟਾਈਮ ਅੱਛਾ ਪਾਸ ਹੋ ਜਾਂਦਾ ਪਹਿਲੇ ਸਕੂਲ ਫਿਰ ਤੇ ਵੈਸੇ ਹੀ ਨੌਲੇਜ ਵੀ ਮਿਲ ਜਾਂਦੀ ਹੈ ਬੱਚਿਆਂ ਦੇ ਨਾਲ ਕਈ ਗੱਲਾਂ ਸਿੱਖਣ ਨੂੰ ਮਿਲ ਨਵੀਆਂ, ਨਵੀਆਂ।
ਘਰ ਵੀ ਕੀ ਕਰਨਾ ਮੈਨੇ ਬਹਿ ਕੇ। ਜਿੰਨੀ ਦੇਰ ਨੂੰ ਬੱਚੇ ਆਉਂਦੇ ਨੇ ਉਓਨੀ ਦੇਰ ਨੂੰ ਮੈਂ ਵੀ ਆ ਜਾਂਦੀ ਹਾਂ।
ਅੱਛਾ ਸੇਮ ਟਾਈਮ ਹੈ, ਤੁਸੀਂ ਕਿੰਨੇ ਵਜੇ ਤੱਕ ਹੁੰਦੇ ਹੋ।
ਮੈਂ ਡੇਢ ਵਜੇ ਤੱਕ ਆ ਜਾਂਦੀ ਹਾਂ ਵਾਪਿਸ, ਡੇਢ ਵਜੇ ਬੱਚੇ ਵੀ ਆ ਜਾਂਦੇ ਨੇ।
ਹਾਂ ਠੀਕ ਫੇਰ ਬੱਚਿਆਂ ਨੂੰ ਵੀ ਨੀ
ਹੂ ਸਵੇਰੇ ਉਹ ਮੇਰੇ ਤੋਂ ਜਾਂਦੇ ਵੀ ਪਹਿਲੇ ਨੇ।
ਹਾਂ ਇਹ ਵੀ ਸਹੀ ਏ।
ਆਹੋ ਮੇਰੇ ਤੋਂ ਜਾਂਦੇ ਵੀ ਪਹਿਲੇ ਨੇ।
ਨੀ ਠੀਕ ਏ ਬੱਚਿਆਂ ਨੂੰ ਹੁੰਦਾ ਹੈ ਨਾ ਕਿ ਜਦੋਂ ਸਕੂਲ ਤੋਂ ਆਈਏ ਤੇ ਫੇਰ ਮੰਮਾ ਘਰ ਮਿਲਣੀ ਚਾਹੀਦੀ ਏ।
ਹਾਂ ਹਾਂ ਪਲਾਸਟ ਟਾਈਟ ਬਣਦੇ।
ਤੇ ਟਿਊਸ਼ਨ ਵੀ ਦਿੰਦੇ ਹੋ।
ਹਾਂਜੀ ਮੇਰੀ ਹੋਮ ਟਿਊਸ਼ਨ ਹੈਗੀ ਇੱਕ ਬਸ।
ਅੱਛਾ ਹੋਮ ਟਿਊਸ਼ਨ। ਹੋਮ ਟਿਊਸ਼ਨ ਦਾ ਸਗੋਂ ਸਹੀ ਹੈ ਇੱਕ ਅੱਧ ਬੱਚੇ ਨੂੰ ਪੜ੍ਹਾਉਣਾ ਹੋਵੇ ਘਰ ਜਾ ਕੇ। ਜ਼ਿਆਦਾ ਸਿਰ ਖਪਾਈ ਵੀ ਨਹੀਂ ਹੁੰਦੀ ਹੈਗੀ।
ਹਾਂ ਮੈਂ ਘਰ ਦੀ ਸਿਰ ਖਪਾਈ ਨੀ ਪਾਲੀ ਹੋਈ।
ਹਨਾ ਪਹਿਲੇ ਸਕੂਲ ਵਾਓ।
ਪੈਸੇ ਅੱਛੇ ਮਿਲ ਜਾਂਦੇ ਨੇ ਉਹ ਹੋਮ ਟਿਊਸ਼ਨ ਦੇ ਵਿੱਚ।
ਹਾਂ ਉਹ ਤੇ ਹੈ ਹੀ ਇੱਕ ਹੋਮ ਟਿਊਸ਼ਨ ਨੂੰ ਪੇਰੈਂਟਸ ਵੀ ਕਹਿੰਦੇ ਨੇ ਕਿ ਪੂਰੇ ਟੈਸ਼ਨ ਮਿਲੇ ਸਾਡੇ ਬੱਚੇ ਨੂੰ ਹੀ।
ਹੂ ਉਹ ਇੱਕ ਪੈਰੈਂਟ ਸੀ ਤਿੰਨ, ਤਿੰਨ ਚਾਰ ਚਾਰ ਹਜ਼ਾਰ ਰੁਪਇਆ ਪੇ ਕਰ ਦਿੰਦਾ ਇੱਕ ਬੱਚੇ ਦਾ ਤੇ ਫਿਰ ਉਹ ਜ਼ਿਆਦਾ ਬੈਟਰ ਰਹਿੰਦਾ ਵਾ।
ਹਾਂ ਉਹ ਤੇ ਸਹੀ ਏ।
ਹੁ। ਪਹਿਲੇ ਤਾਂ ਮੇਰੇ ਕੋਲ ਦੋ ਤਿੰਨ ਟਿਊਸ਼ਨਾਂ ਹੀ ਹੋਣ ਪਰ ਮੈਂ ਹੁਣ ਇੱਕੋ ਹੀ ਰੱਖੀ ਹੋਈ ਆ ਫੇਰ ਟਾਈਮ ਮਿਲਦਾ ਨਾ ਘਰ ਦਾ ਵੀ। ਕਰਨਾ ਹੁੰਦਾ।
ਨਹੀਂ, ਨਹੀਂ ਘਰ ਵੀ ਦੇਖਣਾ ਹੁੰਦਾ ਫੇਰ ਆਪਣੇ ਬੱਚੇ ਵੀ ਦੇਖਣੇ ਨੇ।
ਬੱਚਿਆਂ ਨੂੰ ਵੀ ਪੜ੍ਹਓਨਾ ਵੱਡੀ ਕਲਾਸ ਚ ਆ ਗਏ ਨੇ ਹੁਣ। ਨਹੀਂ, ਨਹੀਂ ਮੈਂ ਹੀ ਪੜ੍ਹਾਦੀ ਹਾਂ।
ਅੱਛਾ, ਅੱਛਾ ਬਸ ਠੀਕ ਹੈ ਫਿਰ ਤੇ।
ਟਿਊਸ਼ਨਾਂ ਦੀ ਆਦਤ ਆਪਣੀ ਪਾਈ ਹੋਈ ਹੈ, ਜਿਵੇਂ ਅੱਗੋਂ ਪਏਗੀ ਹੁਣ ਜੋ ਵੱਡੀ ਕਲਾਸਿਸ ਜਾਣਗੇ ਤੇ ਮੈਨੂੰ ਵੀ ਫੇਰ ਮੈਥ ਦੀ ਦਿੱਕਤ ਹੁੰਦੀ ਐ।
ਅੱਛਾ, ਅੱਛ ਚਲੋ ਠੀਕ ਐ ਫੇਰ, ਕਰਾਂਗੇ ਚੰਗਾ ਲੱਗਿਆ ਤੁਐਡੇ ਨਾਲ ਗੱਲ ਕਰਕੇ ਨਾ। ਅੱਛਾ ਲੱਗਿਆ ਮੈਨੂੰ, ਓਕੇ ਸਤ ਸ੍ਰੀ ਕਾਲ।
ਓਕੇ ਜੀ ਸਤ ਸ੍ਰੀ ਕਾਲ।